ਜੀ ਵਧੀਆ ਜੀ ਵਧੀਆ, ਤੁਸੀਂ ਸੁਣਾਓ, ਘਰ
ਹਾਂ ਹਾਂਜੀ ਸਭ ਠੀਕ ਨੇ ਜੀ, ਤੁਸੀਂ ਸੁਣਾਓ ਤੁਹਾਡੇ ਘਰ ਸਭ ਠੀਕ ਨੇ।
ਹਾਂਜੀ ਵਧੀਆ ਜੀ ਵਧੀਆ, ਹੋਰ ਕੀ ਕਰ ਰਹੇ ਸੀ, ਅੱਜ ਕਿਵੇਂ ਯਾਦ ਕੀਤਾ ਤੁਸੀਂ।
ਬਸ ਮੈਂ ਤੇ ਤਾਨੂੰ ਤਾਂ ਯਾਦ ਕੀਤਾ ਸੀ, ਮੈਂ ਨਾ ਤੁਹਾਡਾ ਸਟੇਟਸ ਦੇਖਿਆ ਸੀ। ਤੇ ਪਿੱਛੇ ਨਾ ਸਟੇਟਸ ਤੇ, ਹਾਂਜੀ, ਪਿੱਛੇ ਸਟੇਟਸ ਤੇ ਨਾ ਤੁਸੀਂ ਬੜੇ ਸੋਹਣਾ ਪਿੱਛੇ, ਵਾਈਟ ਕਲਰ ਦੇ ਨੀ ਬਿਲਡਿੰਗ ਨਜ਼ਰ ਆ ਰਹੀ ਸੀਗੀ। ਤੇ ਉਹ ਬਿਲਡਿੰਗ ਤੇ ਨਾ, ਮੈਂ ਦੀਵਾਰ ਦੇ ਵਿੱਚ ਵਿੱਚ ਦੇਖਿਆ, ਕਿ ਬੜੀ ਸੋਹਣੀ ਮੂਰਤੀਆਂ ਬਣੀਆਂ ਹੋਈਆਂ ਸੀ, ਤੁਸੀਂ ਕਿੱਥੇ ਗਏ ਹੋਏ ਸੀ।
ਅੱਛਾ ਅੱਛਾ, ਉਹ ਨਾ ਮੈਂ ਮੂਰਤੀਆਂ ਨੀ ਸੀ ਉਹ ਮੈਂ ਦਰਬਾਰ ਸਾਹਿਬ ਗਿਆ ਸੀ, ਅਤੇ ਘੋੜਿਆਂ ਦਾ ਚੌਂਕ ਸੀਗਾ ਔ।
ਅੱਛਾ, ਹਾਂ ਉਹੀ ਉਹੀ ਹਾਂਜੀ ਹਾਂਜੀ।
ਅਤੇ ਉਹ ਨਾ ਬੜਾ ਅੱਜ ਕੱਲ ਨਾ, ਉਹਦਾ ਬੜਾ ਉਹ ਫੋਟੋ ਸ਼ੂਟ ਬੜਾ ਵਧੀਆ ਆੁੰਦਾ ਹੈ। ਕੁਛ ਮੈਂ ਰਾਤੀ ਕਰਾਇਆ ਸੀ ਨਾ ਫੋਟੋ ਸ਼ੂਟ। ਤੇ ਉਹ ਤਾਂ ਪਿੱਛੋਂ ਦੀ ਹਾਈ ਲਈਟ ਹੋ ਰਿਹਾ ਸੀ, ਉਹ ਮੂਰਤੀਆਂ ਜਿਆਂ, ਉਹ ਘੋੜੇ ਸੀ ਭੈਣ ਜੀ।
ਅੱਛਾ, ਘੋੜੇ ਹੈ ਜਿਵੇਂ ਹਾਂ, ਐਵੇਂ ਲੱਗਦਾ ਤੁਸੀਂ ਚੌਂਕ ਤੇ, ਹਾਂਜੀ ਚੌਂਕ ਤੇ ਘੋੜ ਖੜਾ ਐਵੇਂ ਹੀ ਲੱਗਦਾ ਪਿਆ ਸੀ, ਜੀ ਹਾਂਜੀ ਹਾਂਜੀ
ਉਹ ਚੌਂਕ ਹੁਣੇ ਹੀ ਬਣੇਆ ਆ, ਉੱਥੇ ਬਹੁਤ ਸੋਹਣੀ ਫੋਟੋ ਸ਼ੂਟ ਹੁੰਦੀ, ਜਿਹੜੇ ਨਿਊਲੀ ਕੱਪਲਸ ਹੁੰਦੇ ਨੇ, ਜਿਹੜੇ ਆਪਣਾ ਪੰਜਾਬ ਦੀ ਕਈ ਤਾਂ ਪ੍ਰੀ ਵੈਡਿੰਗ ਕਰਾਉਣ ਜਾਂਦੇ ਨੇ, ਸਪੈਸ਼ਲ ਉੱਥੇ।
ਅੱਛਾ ਜੀ, ਬੜਾ ਅੱਛਾ, ਫੇਰ ਤੇ ਔ ਜਗ੍ਹਾ ਬਣ ਗਈ, ਜਿੱਥੇ ਪ੍ਰੀ ਵੈਡਿੰਗ ਸ਼ੂਟ ਵੀ ਹੋਣ ਲੱਗ ਗਿਆ, ਨਾਲ ਜੀ ਦਰਬਾਰ ਸਾਹਿਬ ਦਾ ਮੱਥਾ ਵੀ ਟੇਕ ਲਿਆ, ਨਾਲ ਪ੍ਰੀ ਵੈਡਿੰਗ ਸ਼ੂਟ ਵੀ ਹੋ ਗਈ।
ਤੁਸੀਂ ਜਿਹੜਾ ਉਹਦਾ ਏਰੀਆ ਹੈ ਨਾ, ਜਿਹੜਾ ਮਤਲਬ, ਘੋੜੇ ਵਾਲਿਆਂ ਚੌਂ ਤੋਂ ਥੋੜ੍ਹਾ ਜਿਹਾ ਅੱਗੇ ਜਾਓ ਇੰਨੀ ਸੋਹਣੀ, ਮਤਲਬ ਐਲ ਈ ਡੀ ਲਾਈਟਸ ਲੱਗੀਆਂ ਹੋਈਆਂ ਨੇ, ਇੰਨੀ ਸੋਹਣੀ ਮਤਲਬ ਸਿਸਟਮ ਬਣਾਏ ਦਾ ਉਹਨਾਂ ਨੇ, ਇੰਨੀ ਫੋਟੋਆਂ ਇੰਨੀਆਂ ਅੱਛੀਆਂ ਆਉਂਦੀਆਂ ਨੇ, ਕਿ ਮੈਂ ਕਹਿੰਦਾ ਜਿਹੜੇ ਫੋਰਨਰ ਆਉਂਦੇ ਨਾ ਟੂਰਿਸਟ ਇੱਥੇ, ਸਪੈਸ਼ਲ ਸ਼ੂਟ ਕਰਵਾਉਂਦੇ ਜੇ, ਇੱਥੇ ਆ ਕੇ।
ਅੱਛਾ ਜੀ, ਤੇ ਨਾਲ ਉੱਥੇ ਪਿੱਛੇ ਖਾਣ ਪੀਣ ਦੇ ਵੀ ਬੜੇ ਸੋਹਣੇ ਸੋਹਣੇ ਸਟਾਲ ਲੱਗੇ ਹੋਏ ਸੀ।
ਹਾਂ ਹਾਂ ਬਿਲਕੁਲ ਬਿਲਕੁਲ ਖਾਣ ਪੀਣ ਦੇ ਸਟੋਲ ਸੀਗੇ, ਬਹੁਤ ਵਧੀਆ ਉੱਥੇ।
ਹਾਂ, ਕੀ ਕੀ ਮਿਲਦਾ ਉੱਥੇ ਖਾਣ ਨੂੰ।
ਦੇਖੋ ਭੈਣ ਜੀ ਅਗਰ ਖਾਣ ਦੀ ਗੱਲ ਕਰੀਏ, ਤੇ ਉੱਥੇ ਨਾ ਅੰਬਰਤਸਰੀ ਕੁਲਚੇ ਬੜੇ ਮਸ਼ਹੂਰ ਨੇ। ਜੇ ਅਸੀਂ ਉੱਥੇ ਦੀ ਗੱਲ ਕਰੀਏ, ਬਾਕੀ ਤਾਂ ਲੱਸੀ ਵੀ ਬੜੀ ਮਸ਼ਹੂਰ ਹੈ ਉੱਥੇ, ਚਾਟਟੀ ਦੀ ਲੱਸੀ ਮਿਲਦੀ ਏ, ਕ ਦਹੀਂ ਦੀ ਲੱਸੀ ਮਿਲਦੀ ਏ ਬੜਾ ਕੁਛ ਹੈ ਉੱਥੇ ਫੇਮਸ
ਅੱਛਾ ਅੱਛਾ ਤੁਹਾਡੇ ਪਿੱਛੇ ਨਾ ਇੱਕ ਬੰਦੇ ਦੀ ਫੋਟੋ ਆ ਰਹੀ ਸੀ ਉਹ ਨਾ ਕੁਲਫ਼ੀ ਜੀ ਆਤੀ ਚ ਫੜ ਕੇ
ਅੱਛਾ ਅੱਛਾ, ਉਹ ਨਾ ਉੱਥੇ ਦੀ ਮਟਕਾ ਕੁਲਫ਼ੀ ਬੜੀ ਮਸ਼ਹੂਰ ਜੇ। ਮਟਕੇ ਚ ਮਿਲਦੀ ਏ, ਵੇਖੋ ਭੈਣ ਜੀ ਵੈਸੇ ਤਾਂ ਅਤੇ ਬੜੀ ਮਹਿੰਗੀ ਹੈ, ਪਰ ਨਾ ਉੱਥੇ ਲੋਕ ਸੇਵਾ ਬੜੀ ਲਾਉਂਦੇ ਨੇ। ਤੇ ਉਹਨਾਂ ਨੇ ਸੇਵਾ ਦੇ ਤੌਰ ਤੇ, ਵੀਹ ਰੁਪਏ ਰੇਟ ਰੱਖਿਆ ਦਾ। ਮੰਨ ਲਓ ਉਹ ਵੀਹ ਰੁਪਏ ਵੀਹ, ਵੀਹ ਰੁਪਏ ਇਕੱਠੇ ਕਰਕੇ ਦਸਵੰਤ ਕੱਢਦੇ ਨੇ ਉਹ, ਵੈਸੇ ਉਹਨਾਂ ਦੀ ਕੋਈ ਆਪਣਾ ਇਹ ਨਹੀਂ ਹੈ, ਕਿ ਬਈ ਉਹਨਾਂ ਨੇ ਖੁਦ ਨ ਸੇਵਿੰਗ ਕਰਨੀ ਕੁਛ, ਇਹਦਾ ਕੋਈ ਚੱਕਰ ਨਹੀਂ ਐਸਾ।
ਚਲੋ ਠੀਕ ਹੈ, ਐਸੀਂ ਬਹਾਨੇ ਨਾਲ ਬੰਦਾ ਸੇਵਾ ਹੀ ਕਰ ਲੈਂਦਾ, ਐ ਵੀ ਕੋਈ ਕੋਈ ਕਰ ਸਕਦਾ ਵੀਰ ਜੀ, ਕੋਈ ਕੋਈ
ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ ਅਸੀਂ ਦਰਬਾਰ ਸਾਹਿਬ ਗਏ ਸੀ ਉੱਥੇ ਪੰਜ ਰੁਪਏ ਦੀ ਉਹ ਮਿਲਦੀ ਤੁਹਾਨੂੰ ਦੱਸਿਆ ਸੀ ਨਾ ਆਪਣਾ ਡਿਊ ਹੋ ਗਈ ਪੈਪਸੀ ਹੋ ਗਈ ਹੈਾ ਉਹ ਵੀ ਲੋਕ ਸੇਵਾ ਕਰ ਰਹੇ ਨੇ ਇੱਥੇ ਆ ਜਿਹੜੇ ਚੌਂਕ ਵਾਲੀ ਸਾਈਡ ਆਓ ਇੱਥੇ ਵੀ ਸੇਵਾ ਮੈਂ ਕਹਿੰਦਾ ਵ ਭੈਣ ਜੀ ਉੱਥੇ ਤੇ ਬੜੀ ਸੇਵਾ ਹਉਂਦੀ ਗੁਰੂ ਦੀ ਨਗਰੀ
ਹਾਂ ਇਹ ਤੇ ਗੱਲ ਠੀਕ ਹੈ ਤੁਹਾਡੀ ਤੇ ਨਾ ਮੈਂ ਵੀ ਮੈਂ ਵੀ ਨਾ ਐਵੇਂ ਜੀ ਵਾਈਟ ਵਾਈਟ ਜਗ੍ਹਾ ਤੇ ਗਈ ਸੀ ਪ੍ਰੇਮ ਮੰਦਿਰ ਤੁਸੀਂ ਵਰਿੰਦਾਵਨ ਸੁਣਿਆ ਆਉਦਾ ਪ੍ਰੇ ਸੋਹਣਾ ਪ੍ਰੇਮ ਮੰਦਰ ਹੈਗਾ ਹਾਂ ਮੈਂ ਨਾ
ਕਰ ਰਹੇ ਹੋ ਜਿੱਥੇ ਥੋੜੇ ਦਿਨ ਪਹਿਲੇ ਇੱਕ ਹਾਦਸਾ ਜਿਆ ਹੋਇਆ ਸੀ
ਹਾਂਜੀ ਹਾਂਜੀ ਹਾਂਜੀ ਉੱਥੇ ਹੀ ਉੱਥੇ ਯਮੁਨਾ ਨਦੀ ਤੇ ਪਤਾ ਕੀ ਹੋਇਆ ਸੀਗਾ ਉਹ ਨਾ ਨਾਪ ਚੱਲਦੀ ਪਈ ਸੀ ਤੇ ਨਾ ਦੂਸਰੀ ਨਾਪ ਕੋਲੋਂ ਜਾ ਰਹੀ ਸੀਗੀ ਬੜੇ ਪ੍ਰੈਸ਼ਰ ਨਾਲ ਤੇ ਉਹਦੇ ਪ੍ਰੈਸ਼ਰ ਨਾਲ ਨਾ ਦੂਸਰੀ ਨਾਵ ਪਲਟ ਗਈ ਤੇ ਵਿਚਾਰੇ ਉਹਦੇ ਵਿੱਚ ਰਾਂ
ਬੜਾ ਅਰਮਾਨ ਲੱਗਿਆ ਸੀ ਮੈਂ ਵੇਖੀਆਂ ਫ ਸਟੋਰੀਆਂ ਵੀ ਫੋਟੋਆਂ ਵੀ ਦੇਖੋ ਕਈਆਂ ਦਾ ਪੂਰਾ ਪਰਿਵਾਰ ਹੀ ਮਤਲਬ ਦੇਖੋ ਜੋ ਰੱਬ ਨੂੰ ਮਨਜੂਰ ਸੀ ਦੇਖੋ
ਹਾਂਜੀ ਇਹ ਤੇ ਗੱਲ ਹੈ ਹੀ ਹੈ ਰੱਬ ਦੇ ਅੱਗੇ ਕਿਸੇ ਦੀ ਨੀ ਚੱਲਦੀ
ਬਿਲਕੁਲ ਜੀ ਬਿਲਕੁਲ ਅੱਛਾ ਤੁਸੀਂ ਜਦੋਂ ਵਰਿੰਦਾਵਨ ਗਏ ਸੀ ਤੇ ਉੱਥੇ ਤੁਸੀਂ ਕੀ ਗੱਲ ਕਰ ਰਹੇ ਸੀ ਉਥੇ ਵਾਈਟ ਵਾਈਟ
ਹਾਂ ਉੱਥੇ ਨਾ ਵਾਈਟ ਬਿਲਡਿੰਗ ਹੈਗੀ ਪ੍ਰੇਮ ਮੰਦਿਰ ਤੇ ਇੱਕ ਵਾਈਟ ਬਿਲਡਿੰਗ ਬੜੀ ਵਡੀ ਬਣੀ ਹੋਈ ਹੈ ਉਹ ਚੰਦਰੋਧਿਆ ਮੰਦਿਰ ਹੈਗਾ ਜੇ ਉਹ ਦੋਨੋ ਵੀ ਹਾਂ ਮੈਂ ਸੋਚਿਆ ਤੁਸੀਂ ਉੱਧਰ ਦੀ ਸਾਈਡ ਕਿੱਧਰ ਗਏ ਹੋ ਤੇ ਤੁਸੀਂ ਸਾਨੁੰ ਦੱਸਿਆ ਈ ਨਹੀਂ ਉਹੀਓ ਮੈਂ ਕਿਹਾ ਕਿ ਅਸੀਂ ਇਕੱਠੇ ਹੀ ਚੱਲ ਪੈਂਦੇ ਦੋ ਦਿਨਾਂ ਦਾ
ਜੀ ਬਸ ਮੈਂ ਤੁਹਾਨੂੰ ਦੱਸਦਾ ਪੈਂ ਜਾਣਾ ਨਹੀਂ ਸੀ ਸਾਡੇ ਨਾਲ ਨਾ ਇੱਕ ਫੈਮਿਲੀ ਰਹਿੰਦੀ ਨਾਲ ਉਹਨਾਂ ਨਾਲ ਸਾਡਾ ਬੜਾ ਪਿਆਰ ਤੇ ਉਹਨਾਂ ਨੇ ਮੰਨਤ ਦੇਣੀ ਸੀ ਆਪਣੇ ਮੁੰਡੇ ਦੀ ਬਸ ਉਹ ਕਹਿੰਦੇ ਤੁਸੀਂ ਚੱਲੋ ਨਾਲ ਚਲੋ ਫੇਿਰ ਦੇਖੋ ਭੈਣ ਜੀ ਜਿੱਥੇ ਪਿਆਰ ਹੋਏ ਫੇਿਰ ਥੋੜਾ ਕਰਨਾ ਪੈਂਦਾ ਮੈਂ ਤੁਹਾਨੂੰ ਪਤਾ ਮੈਂ ਨਿਕਲ ਵੀ ਨਹੀਂ ਸਕਦਾ ਇੰਨਾ ਸੌਖਾ ਪਰ ਮੈਂ ਉਹਨਾਂ ਲਈ ਮੈਨੂੰ ਥੋੜ੍ਹਾ ਨਿਕਲਣਾ ਪਿਆ ਹੁਣ ਸਗੋਂਨ ਮੈਨ ਕਹਿਣਦੇ ਆਪੇ ਨੇ ਫੇਿਰ ਚੱਲ ਮਨਸੂਰੀ ਚੱਲ ਘੁੰਮਣ ਸ਼ਿਮਲੇ ਚੱਲ ਮੈਂ ਕਿਹਾ ਨਹੀਂ ਤੁਹਾਡੀ ਤੁਸੀਂ ਫੈਮਿਲੀ ਨਾਲੋਂ ਆਓ ਨਹੀਂ
ਨਾ ਨਾ ਵੀਰ ਜੀ ਤੁਸੀਂ ਆ ਮਸੂਰੀ ਸ਼ਿਮਲੇ ਵਾਲੇ ਪਾਸੇ ਨਾ ਹੀ ਜਾਣਾ ਉੱਥੇ ਤੇ ਸਾਰੇ ਰਸਤੇ ਜਾਮ ਹੋਏ ਪਏ ਜੇ ਲੋਕੀ ਸਾਰਾ ਲੋਕ ਹੀ ਉਸ ਪਾਸੇ ਪਹੁੰਚਿਆ ਪਿਆ ਅਸੀਂ ਅਸੀਂ ਨਾ ਹੁਣ ਪਤਾ ਕੀ ਕਰਾਂਗੇ ਹਾਂਜੀ ਹਾਂਜੀ ਗਰਮੀ ਪੈਰੀ ਨਾ ਸਾਰੇ ਲੋਕੀ ਸੋਚਦੇ ਅਸੀਂ ਠੰਡੀ ਜਗਾਾਵਾਂ ਤੇ ਚਈਏ ਤੇ ਉਹ ਸਾਰੇ ਨਾ ਉੱਧਰ ਪਹੁੰਚ ਜਾਂਦੇ ਨੇ ਸ਼ਿਮਲਾ ਮਸੂਰੀ ਵਾਲੇ ਪਾਸੇ ਇੱਕ ਮੈਂ ਤੁਹਾਨ ਦੱਸਾਂ ਚੰਡੀਗੜ੍ਹ ਦੇ ਰਸਤੇ ਨਾ ਮੋਰਨੀ ਹਲਸ ਆਉਂਦਾ ਜੇ ਉਹ ਸਾਡੇ ਨਾ ਕੋਲ ਵੀ ਪਏਗਾ ਚੰਡੀਗੜ੍ਹ ਤੇ ਤੇ ਉੱਥੇ ਮੋਰਨੀ ਹਿਲਸ ਅਸੀ ਚੱਲਾਂਗੇ ਤੇ ਉਸ ਪਾਸੇ ਚੱਲਾਂਗੇ
ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ- ਹਾਂਜੀ ਹੋਰ ਅੱਛਾ -ਅੱਛਾ। ਅੱਛਾ ਅੱਛਾ ਤੇ ਤੁਸੀਂ ਫੇਿਰ ਸਾਨੂੰ ਲੈ ਜਾਣਾ ਸੀ ਹਾਂਜੀ ਹੁਣ ਅਗਲੀ ਵਾਰ ਤੁਸੀਂ ਜਾਓਗੇ ਨਾ ਤੇ ਸਾਡੀ ਨਾਲ ਸਲਾਹ ਬਣਾ ਲਓ
ਇਹ ਨਾ ਹਾਂਜੀ ਇਹ ਨਾ ਅਗਸਤ ਦੇ ਮਹੀਨੇ ਚ ਨਾ ਸਕੀਮ ਪੈਕੇਜ ਨਿਕਲਦੇ ਨੇ ਸਕੀਮ ਵਿੱਚ ਪੈਕੇਜ ਬਈ ਜਿਹਦੇ ਵਿੱਚ ਨਾ ਤੁਸੀਂ ਦੋ ਤਿੰਨ ਫੈਮਲੀਆਂ ਹੋਣਗੇ ਹੋਵਾਂਗੇ ਨਾ ਤੇ ਉਹ ਬੜਾ ਅੱਛਾ ਪੈਕੇ ਚ ਨਿਕਾਲ ਦਿੰਦੇ ਜਿਹਦੇ ਨਾ ਘੱਟ ਰੇਟ ਵਿਚ ਨਾ ਸੀਟਾਂ ਬੁਕ ਸੀਟਾਂ ਬੁੱਕ ਕਰ ਦਿੰਦੇ ਨੇ ਤੇ ਫੇਰ ਅਸੀਂ ਨਾ ਉਹ ਓਲਾ ਓਲਾ ਪੈਕੇਜ ਲਵਾਂਗੇ ਤੇ ਅਸੀਂ ਨਾ ਮੈਂ ਇਓ ਸੋਚ ਰਹਾ ਹਾਂ ਮੈਂ ਨਾ ਪੰਜ ਅੱਛੇ ਫੈਮਲੀਆਂ ਨਾਲ ਗੱਲ ਕਰ ਲਵਾਂ ਇੱਕ ਤੁਸੀਂ ਹੋਗੇਏ ਇੱਕ ਅਸੀਂ ਹੋਗੇਏ ਇੱਕ ਮੇਰੀ ਨਨਾਾਨ ਜਾ ਰਹੀ ਤੇ ਇੱਕ ਅੱਗੋਂ ਦੀ ਨਦਾਨ ਵੀ ਜਾ ਰਹੀ ਅੱਗੋਂ ਮੇਰੀ ਨਨਾਾਨ ਦੀ ਨਦਾਨ ਤੇ ਐਸੀਆਂ ਚਾਰ ਫੈਮਲੀਆਂ। ਤੇ ਹੋ ਗਈਆਂ। ਉਹਨਾਂ ਨੇ ਨਾ ਸੱਤ ਫੈਮਲੀਆਂ ਦਾ ਔਫਰ ਲਾਇਆ ਹੋਇਆ। ਵੀ ਸੱਤ ਚੋਕ ਅਠਾਈ ਬੰਦੇ। ਚਾਰ- ਚਾਰ ਬੰਦਿਆਂ ਦੀ ਇੱਕ ਫੈਮਿਲੀ। ਅਠਾਈ ਬੰਦੇ ਹੋ ਜਾਣ। ਤੇ ਅਸੀਂ ਤੁਹਾਨੂੰ ਬੜਾ ਵਧੀਆ ਆਫਰ ਦੇਾਂਗੇ। ਜਿਹੀ ਦਸ ਹਜ਼ਾਰ ਦੀ ਨਾ। ਉਹ ਤੁਹਾਨੂੰ ਸਿੱਧਾ ਅਸੀਂ ਚਾਰ ਹਜ਼ਾਰ ਦੀ ਲਾਵਾਂਗੇ। ਫਿਫਟੀ ਪਰਸੈਂਟ ਤੋਂ ਵੀ ਘੱਟ।
ਸਾਰ।
ਹਾਂ। ਤੇ ਮੈਂ ਕਿਹਾ, ਅਸੀਂ ਨਾ ਉਹੀ ਵਾਲਾ ਪੈਕੇਜ ਲੈ ਲਾਂਗੇ। ਤੇ ਅਸੀਂ ਨਾ ਬਾਹਰ ਘੁੰਮ ਕੇ ਆਵਾਂਗੇ ਇਸ ਵਾਰੀ ਹਾਂ। ਬਾਹਰ ਨਾ। ਸੋਹਣੀ- ਸੋਹਣੀ ਜਗਵਾਂ ਆਂਦੀਆਂ ਨੇ। ਨਾਲ ਅਸੀਂ ਵੀ ਉੱਥੇ ਅੰਗਰੇਜ਼ੀ ਮੈਂ ਨਾ ਅੰਗਰੇਜ਼ ਵੀ ਕਦੇ ਨੀ ਵੇਖੇ। ਮੈਂ ਕਿਹਾ,